ਹੈਲੋ?
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿੱਦਾਂ?
ਹਾਂਜੀ ਆਵਾਜ਼, ਬਸ ਵਧੀਆ-ਵਧੀਆ ਜੀ, ਵਧੀਆ। ਜੀ ਆਪਣਾ ਸੁਣਾਓ।
ਬਸ ਠੀਕ। ਠੀਕ ਹੈ ਸਭ ਠੀਕ ਚੱਲ ਰਿਹਾ, ਹਾਂਜੀ ਸਭ ਵਧੀਆ। ਸਭ ਠੀਕ ਨੇ, ਆਪ ਸੁਣਾਓ ਆਪਣੇ ਘਰ ਦਿਆ ਦਾ?
ਹਾਂਜੀ ਸਭ ਵਧੀਆ ਜੀ ਸਭ ਵਧੀਆ, ਆਪਣੇ ਕੰਮਾਂ ਕਾਰਾਂ ਚ ਲੱਗੇ ਹੋਏ ਨੇ ਸਭ।
ਵਧੀਆ ਕੰਮਾਂ ਤੇ ਹੀ ਲੱਗੇ ਰਹਿਣ, ਚੰਗਾ ਹੈ ਸਗੋਂ।
ਹਾਂ ਬੀਜੀ ਰਹਿਣਾ ਚਾਹੀਦਾ ਹੈ ਨਾ, ਹਾਂ ਬਿਲਕੁਲ-ਬਿਲਕੁਲ। ਹਾਂਜੀ, ਹੋਰ ਤੁਹਾਡੇ ਇੱਥੇ ਕੋਈ ਕਿੱਟੀ ਵਿਟੀ ਪੈਂਦੀ ਹੈ ਕੇ ਨਹੀਂ?
ਨਹੀਂ-ਨਹੀਂ ਇੱਥੇ ਕੋਈ ਕਿੱਟ ਨਹੀਂ ਪੈਂਦੀ।
ਅੱਛਾ ਕੋਈ ਕੀਟੀ ਨੀ ਪੈਣੀ। ਹਾਂ ਸਾਡੇ ਇੱਥੇ ਤਾਂ ਬੜੇ ਗਰੁੱਪ ਸ਼ੁਰੂ ਹੁੰਦੇ ਐ। ਅੱਛਾ ਸਾਡੇ ਤੇ ਗੁਰਦੁਆਰੇ ਦਾ ਜਿਹੜਾ ਜੱਥਾ ਹੁੰਦਾ ਐ, ਨਾ ਉਹੀ ਚਿੱਠੀ ਪਾਂਦੇ ਨੇ ਨਾ। ਹਾਂ, ਚਿੱਠੀ ਵੈਸੇ ਮੈਂ ਸਿਰਫ ਇੰਜੋਏ ਕਰਨ ਵਾਸਤੇ ਨਾਲ ਜਾਂਦੀ ਆ ਕੇਓ ਸਾਡੇ ਜਿਵੇਂ ਅ ਗੁਰਦੁਆਰੇ ਦਾ ਜਿਵੇਂ ਜੱ ਹਾਂ-ਹਾਂ, ਜਥਾ ਬਣਿਆ ਹੋਇਆ ਨਾ ਜਿਵੇਂ ਅਸੀਂ ਦਸ ਬਾਰਾਂ ਲੇਡੀਜ਼ ਹੈਗੀ ਆ ਜੋ ਪਾਠ ਕਰਦੀਆਂ ਨੇ ਹਨਾ, ਤੇ ਉਹੀ ਇੱਕ ਗਰੁੱਪ ਬਣਾ ਲੈਂ ਦੇ ਨੇ ਆਪਣਾ, ਤੇ ਆਪਣੇ ਗਰੁੱਪ ਤੇ ਫੇਰ ਇੱਕ ਅਮਾਊਂਟ ਡਿਸਾਈਡ ਕਰ ਲੈਂਦੇ, ਕਿ ਇੱਕ ਹਜ਼ਾਰ ਦੀ ਪਾਣੀ ਐ। ਕਿ ਦੋ ਹਜ਼ਾਰ ਦੀ ਪਾਣੀ ਐ ਫੇਰ ਉਸ ਹਿਸਾਬ ਨਾਲ ਬਾਰਾਂ ਮੈਂਬਰ ਬਣ ਜਾਂਦੇ ਨੇ, ਇੱਕ ਸਾਲ ਦੀ ਪੈ ਜਾਂਦੀ ਏ ਤੇ ਜਿਹਦੀ ਨਿਕਲਦੀ ਏ ਬਸ ਉਹਦੇ ਘਰ ਜਾਂਦੇ ਨੇ ਪਾਠ ਕਰਦੇ ਨੇ ਇੱਕ ਉਕ ਕਿਟੀ ਏ ਸਾਡੀ ਪਾਠਾਂ ਦੀ ਕਿ ਜਿਹਦੇ ਵਿੱਚ ਅਸੀਂ ਸਿਰਫ ਪਾਠ ਕਰਨੇ ਆ, ਔਰ ਇਕ ਕਿੱਟੀ ਆਦੀ ਏ ਤਬੋਲਾ ਦੀ ਜਿਹਦੇ ਵਿੱਚ ਗੇਮਸ ਵਗੈਰਾ ਖੇਲਦੇ ਨੇ ਖਾਣਾ ਪੀਣਾ, ਹਾਂਜੀ ਹਾਂ ਹਾਂਜੀ-ਹਾਂਜੀ ਜੀ।
ਵੈਸੇ ਪਾਠ ਵਾਲੀ ਜ਼ਿਆਦਾ ਵਧੀਆ ਐ।
ਪਾਠ-ਪਾਠ ਵਿੱਚ ਵੀ ਖਾਣਾ ਪੀਣਾ ਆਦਾ ਐ ਹਾਂ ਪਾਠ ਦੇਖੋ ਇਸ ਲਈ ਵਧੀਆ ਕਿ
ਉਹ ਵਾਲਾ ਜ਼ਿਆਦਾ ਵਧੀਆ ਐ ਇੱਕ ਤੇ ਬਾਬਾ ਦਾ ਨਾਮ ਲੈਲੋਗੇ ਪਾਠ ਕਰਾ ਲੋਗੇ ਫੇਰ ਖਾਣਾ ਪੀਣਾ ਵੀ ਕਰਲੋ। ਦੋਨੋ-ਦੋਨੋ ਬੈਨੀਫਿਟ ਐ
ਦੋਨੋ ਬੈਨੀਫਿਟ ਐ ਕਿਉਂਕਿ ਦੇਖੋ ਕਰ ਇਕ ਸੰਗਤ ਆ ਜਾਂਦੀ, ਏ ਕਰ ਸੰਗਤ ਦੇ ਚਰਨ ਪੈ ਜਾਂਦੇ ਐ ਵੀ ਪਾਠ ਹੋ ਜਾਂਦਾ ਐ, ਘਰ ਦੀ ਸ਼ੁੱਧੀ ਹੋ ਜਾਂਦੀ ਐ। ਉਹੀ ਹਜ਼ਾਰ ਤੇ ਉਹੀ ਓ ਦੋ ਹਜ਼ਾਰ ਜਿੱਦਾਂ ਤੁਸੀਂ ਪਾਓਗੇ, ਪੰਦਰਾਂ ਸੌ ਦੀ ਵੀ ਆਉਂਦੀ ਐ ਹਜ਼ਾਰ ਰੁਪਏ ਦੀ ਵੀ ਆਉਂਦੀ ਐ। ਏਦਾਂ ਦੋ ਹਜ਼ਾਰ ਦੀ ਵੀ ਆਦੀ ਐ, ਹਾਂ ਜਿੱਦਾਂ-ਜਿਦਾਂ ਮਰ ਹੁੰਦਾ ਹਿਸਾਬ ਕਿਤਾਬ ਦੇਖੋ ਲੇਡੀਜ਼ ਆਪਣੇ ਖਰਚੇ ਵਿੱਚੋਂ ਈ ਤੇ ਪਾਉਣਾ ਹੁੰਦਾ, ਐ ਹਨਾ ਕੋਈ ਅਲੱਗ
ਸਹੀ ਹੈ ਹਜ਼ਾਰ ਵਾਲੀ ਵੀ ਠੀਕ ਐ, ਵੈਸੇ ਆਪਣਾ ਖਰਚਾ ਕਰਨਾ ਹੋਏ ਤੇ ਚਲੋ ਮ
ਹੁੜ ਕੋਈ ਛੋਟੀ ਮੋਟੀ ਕੋਈ ਚੀਜ਼ ਹਾਂ ਸਭ ਤੋਂ ਵੱਡੀ ਗੱਲ ਐ ਕਿ ਚਲੋ ਪ ਪਾਠ ਹੋ ਜਾਂਦਾ, ਹੁਣ ਜਿਵੇਂ ਇੱਕ-ਇੱਕ ਵਿੱਚ ਹੁੰਦਾ, ਸਾਡਾ ਸੁਖਮਨੀ ਸਾਬ ਦਾ ਪਾਠ ਇੱਕ ਵਿੱਚ ਆਉਂਦਾ ਐ, ਸਾਡਾ ਨਿਤਨੇਮ ਦਾ ਪਾਠ, ਜਿਵੇਂ ਨਿਤਨੇਮ ਵਿੱਚ ਪੰਜ ਬਣ ਣੀਆਂ ਹਨਾ ਤੇ ਬਸ ਉਹੀ ਜਿਵੇਂ ਇੱਕ-ਇੱਕ ਬੀਬੀ ਇੱਕ ਇੱਕ ਪਾਠ ਕਰਦੀ ਐ ਨਿਤਨੇਮ ਦੀ ਇੱਕ-ਇੱਕ ਬਾਣੀ ਪੜ੍ਹਦੀ ਏ ਪਿੱਛੇ ਸਾਰੀ ਬੀਬੀਆਂ ਪੜ੍ਹਦੀਆਂ ਐ। ਵਾਰੀ ਦਿੰਦੇ ਨੇ, ਜਿਵੇਂ ਸੁਖਮਨੀ ਸਾਹਿਬ ਦੇ ਪਾਠ ਚ ਵਾਰੀ ਦੇ ਦੀ ਐ ਨਾ, ਹਾਂਜੀ ਓਦਾਂ ਫੇਰ ਸਾਰੇ ਵਾਰੀ ਦਿੰਦੇ ਨੇ। ਘੰਟਾ ਇੱਕ ਲੱਗਦਾ ਐ, ਪਾਠ ਕੀਤਾ ਜਾਂਦੈ ਨਾਲੇ, ਆਪਨੀ ਅਰਦਾਸ ਕਰੋ। ਆਪਣਾ ਪ੍ਰਸ਼ਾਦ ਵੰਡੋ, ਫਿਰ ਆਪਣਾ ਚਾਹ ਪਾਣੀ ਕਰੋ। ਫੇਰ ਜਿਹਨੇ ਜੋ ਖਿਲਾਣਾ ਪਿਲਾਣਾ, ਆਪਣਾ ਖਾਓ ਪੀਓ, ਉਹ ਜਦੀ ਟੀ ਨਿਕਲਦੀ ਐ ਫਿਰ ਉਹਨੂੰ ਪੈਸੇ ਵੀ ਮਿਲ ਜਾਂਦੇ ਐ।
ਸਈ ਏ ਨਾ, ਠੀਕ ਐ।
ਤੇ ਮਹੀਨੇ ਵਿੱਚ ਇੱਕ ਵਾਰ ਤੇ ਜਾਨਾ ਹੁੰਦਾ ਕਿਤੇ। ਹਾਂ, ਜੇ ਹਜ਼ਾਰ ਰੁਪਏ ਮਹੀਨੇ ਦੀ ਪਾਈ ਐ, ਬਾਰਾਂ ਮਹੀਨੇ ਵੀਓ ਬਾਰਾਂ ਮੈਂਬਰ ਐ ਤੇ ਬਾਰਾਂ ਹਜ਼ਾਰ ਹੋ ਗਿਆ।
ਉਹਦੇ ਵਿੱਚੋਂ ਦੋ ਹਜ਼ਾਰ ਵੀ ਅਗਰ ਤੁਸੀਂ ਪਾਠ ਤੇ ਲਗਾ ਦਿੰਦੇ ਓ, ਦਸ ਹਜ਼ਾਰ ਰੁਪਏ ਤੁਹਾਨੂੰ ਬਚ ਈ ਰਿਹਾ।
ਮਰਜ਼ੀ ਬਨਾਓ ਖਾਓ ਜੋ ਮਰ
ਉਹਨੇ ਤੇ ਕੀ ਸਭ ਕੁਛ ਕਰੋ ਉਹਨੇ ਤੇ
ਹਾਂ। ਤੇ ਏਦਾਂ ਈ ਏਦਾਂ ਈ ਦੇ ਲੇਡੀਜ਼ ਫੇਰ ਥੋੜੇ ਥੋੜੇ ਪੈਸੇ ਜੋੜ ਲੈਂਦੇ ਨੇ, ਇਹੀ
ਈ ਸਾਡਾ ਔਰ ਆਪ ਦਾ ਤਾਂ ਦੂਰ-ਦੂਰ ਪੈ ਜਾਨਾ ਨਹੀਂ ਤੇ, ਕੋਲ ਹੋਏ ਤੇ ਚਲੋ ਅਸੀਂ ਵੀ ਪਾ ਲਈਏ। ਓਈ ਸਾਡੇ ਇੱਥੇ ਕੋਈ ਐਵੇਂ ਕਿ ਰਟੀ ਵਾਲਾ ਹਿਸਾਬ ਕੋਈ ਪਤਾ ਨੀ ਕਰਦੇ ਵੀ ਹੋਨਗੇ ਕੁੱਛ ਪਤਾ ਨੀ ਐ। ਗੁਰਦੁਆਰੇ ਵਾਲੇ ਤੇ ਖ਼ੈਰ, ਸਾਡੇ ਨਹੀਂ ਕਰਦੀਆਂ ਜੋ ਲੇਡੀਜ਼ਾਂ ਕਰਦੀਆਂ ਪਾਟ-ਵਾਟ, ਬਾਕੀ ਸਾ ਅਗਰ ਸਿ ਹੁੰਦੇ ਤੇ ਜ਼ਰੂਰ ਕਰਦੇ ਮੈਂ ਤਾਂ ਜ਼ਰੂਰ ਪਾ ਲੈਂਦੀ, ਪਾਠ ਵਾਰੀ ਤੇ ਖੈਰ ਪਾ ਹੀ ਲੈਂਦੇ।
ਹਾਂ ਹ ਹੁਣ ਇਸ ਬਹਾਨੇ ਪਤਾ ਕਿ ਪਾਠ ਹੋ ਜਾਂਦੈ ਘਰ ਹੁਣ, ਮੈਂ ਵੀ ਲਾਸਟ ਈਅਰ ਵੀ ਮੈਂ ਇੱਕ ਪਾਈ ਸੀਗੀ। ਤੇ ਮੈਂ ਇੱਕ ਪਾਠ ਕਰਵਾਇਆ ਸੀਗਾ, ਜਦੋਂ ਮੇਰੇ ਗੁਰਦੁਆਰੇ ਤੋਂ ਆਈਆਂ ਸੀਗੀਆਂ ਬੀਬੀਆਂ। ਤੇ ਬੜਾ ਅੱਛਾ ਲੱਗਦੈ, ਇਸ ਬਹਾਨੇ ਤੇ ਦੇਖੋ ਆਪਣੇ ਵੀ ਭੈਨ ਭਰਾ ਆ ਜਾਂਦੇ ਨੇ। ਤੇ ਆਪਣਾ ਜੱਥਾ ਆ ਜਾਂਦੈ, ਆਪਣਾ ਲੰਗਰ
ਠੀਕ ਐ ਓਰ, ਸਹੀ ਐ ਵਧੀਆ। ਆਪਨਾ ਛੋਟਾ-ਮੋਟਾ ਕੁਛ ਵੀ ਬਨਾ ਲੋ, ਛੋਲੇ ਕੁਲੇ ਕਰ ਲਓ ਨਹੀਂ ਤੇ, ਸਾਦੀ ਰੋਟੀ ਦਾਲ ਦਾਲ ਰੋਟੀ ਸਬਜ਼ੀ ਬਨਾ ਲੋੋ ਸਾਦੀ, ਓਦੇ ਚ ਵਧੀਆ ਐ।
ਹਮ, ਨਾਲੇ ਇਸ ਬਹਾਨੇ ਆਪਨੇ ਭੈਨ ਭਰਾ ਮਿਲ ਜਾਂਦੇ ਆ, ਚਲੋ ਇਸ ਬਾਨੇ ਉਹ ਆ ਜਾਂਦੇ ਐ।
ਥੋੜਾ ਮਾਈੰਡ ਚੇਂਜ ਹੋ ਜਾਂਦੈ।
ਹਾਂਜੀ ਹਾਂਜੀ, ਨਾਲੇ ਬਾਬਾ ਜੀ ਆ ਜਾਂਦੇ ਘ ਹੋਰ ਇਸ ਤੋਂ ਵਧੀਆ ਕੀ ਐ?
ਉਹੀ ਨਾ ਸਭ ਤੋਂ ਵੱਡੀ ਗੱਲ ਏ, ਕਿ ਚਲੋ ਰਲ ਕੇ ਪਾਠ ਕੀਤਾ ਜਾਂਦਾ ਐ। ਹੋਰ ਜਿਵੇਂ ਜਿੱਥੇ ਜਿਵੇਂ ਅਸੀਂ ਘਰ ਵਿੱਚ ਬਹਿ ਕੇ ਇੱਕ ਜਣਾ ਪਾਠ ਕਰਦਾ ਤੇ, ਉਹ ਸਾਡਾ ਇੱਕ ਪਾਠ ਗਿਣਿਆ ਜਾਏਗਾ ਨਾ ਜਿਵੇਂ ਅਸੀਂ ਏਦਾਂ ਪੰਦਰਾਂ ਜਣੇ, ਬਾਰਾਂ ਜਣੇ ਬਹਿ ਕੇ, ਇੱਕ ਜਗ੍ਹਾ ਪਾਠ ਕਰਾਂਗੇ, ਤੇ ਉਹ ਸਾਡੇ ਬਾਰਾਂ ਪਾਠਾਂ ਦਾ ਸਾਨੂੰ ਉਹਦਾ ਉਹ ਮਿਲ ਜਾਣਾ। ਫਾਇਦਾ ਜਿਹੜਾ ਮਿਲਦਾ, ਹਾਂ ਇਹ ਚੀਜ਼ ਹੁੰਦੀ ਹੈ। ਹਾਂਜੀ ਏਦਾਂ ਹੁੰਦਾ ਐ, ਸਾਨੂੰ ਏਦਾਂ ਹੀ ਦੱਸਿਆ ਜਾਂਦਾ ਨਾ ਕਿ, ਤਾਂ ਹੀ ਤੇ ਕਹਿੰਦੇ ਨੇ ਕਿ ਗਿਆਰਾਂ ਪਾਠ ਜਿਵੇਂ ਕਰਵਾਣੇ ਆ। ਸੁੁਖਦਾ ਨਾ ਕਿ ਗਿਆਰਾਂ ਪਾਠ ਕਰਾਣੇ ਐ, ਹੋਰ ਗਿਆਰਾਂ ਪਾਠ ਗਿਆਰਾਂ ਨਹੀਂ ਕਰ ਪਾਉਂਦੇ ਜਿਵੇਂ ਤੇ ਆਪਣੀ ਗਿਆਰਾਂ ਬੀਬੀਆਂ ਨੂੰ ਬੁਲਾ ਕੇ। ਇੱਕ ਜਗ੍ਹਾ ਤੇ ਬਹਿ ਕੇ ਉਹ ਪਾਠ ਕਰੋ ਤੇ ਉਹ ਗਿਆਰਾਂ ਪਾਠਾਂ ਦਾ ਹੀ ਫਲ ਮਿਲਦਾ ਤੁਹਾਨੂੰ।
ਅੱਛਾ ਅੱਛਾ ਇਹ ਵੀ ਅੱਛਾ ਹੈ।
ਹਾਂ ਤੇ ਸਾਡੇ ਤੇ ਇੱਥੇ ਇਹ ਚੀਜ਼ਾਂ ਬੜੀਆਂ ਚੱਲਦੀਆਂ ਹੈਗੀਆਂ। ਹੋਰ ਸਭ ਖੁਸ਼ੀ ਖੁਸ਼ੀ ਇਹ ਸਭ ਕਰਾਉਂਦੇ ਵੀ ਨੇ ਹੋਰ ਜਾਂਦੇ ਵੀ ਨੇ। ਟਾਈਮ ਵੀ ਅਸੀਂ ਏਦਾਂ ਦਾ ਰੱਖੀ ਦਾ ਕਿ ਘਰ ਦੇ ਕੰਮ ਕਾਰ ਖ਼ਤਮ ਕਰਕੇ ਦੁਪਹਿਰ ਵੇਲੇ ਆਪਣਾ ਫਰੀ। ਜਾਈਦਾ ਹੈਗਾ।
ਇਹ ਵੀ ਸਹੀ ਹੈ ਉਹੀ ਹੈ ਟਾਈਮਿੰਗ ਵੀ। ਠੀਕ ਹੈ ਆਪਣਾ ਲੰਚ ਵੰਚ ਕੀਤਾ ਆਪਣਾ ਚਲੇ ਗਏ।
ਹਮ
ਹਮ ਹੋਰ ਸੁਣਾਓ ਤੇ ਹੁਣ। ਚੱਲ ਰਿਹਾ ਹੋਗਾ ਆਪ ਦਾ ਪਾਠ।
ਹਾਂ ਹੁਣ ਇਸ ਮਹੀਨੇ ਦੀ ਤੇ ਹੋ ਗਈ ਹੈ।
ਅੱਛਾ ਅੱਛਾ ਹੋ ਗਈ ਹੈ। ਅੱਛਾ ਅੱਛਾ ਅੱਛਾ ਵੈਸੇ ਵੀ ਤਾਂ। ਚੱਲ ਰਹੇ ਸੀ ਆਪ ਕਹਿ ਰਹੇ ਸੀ ਕੱਲ ਗੁਰਪੁਰਬ ਹੈ ਨਾ ਓਂਦਾ।
ਹਾਂ ਉਹ ਤੇ ਉਹ ਤੇ ਅਖੰਡ ਪਾਠ ਗੁਰਦੁਆਰੇ ਰੱਖਿਆ ਹੋਇਆ ਹੈ ਨਾ। ਕੱਲ ਭੋਗ ਪਏਗਾ ਉਹਦਾ। ਹਾਂਜੀ ਕੱਲ ਉਹਦਾ ਭੋਗ ਪਏਗਾ ਹਾਂ ਸਵੇਰੇ ਦੇਖੋ ਸਵੇਰੇ ਪਾ। ਦਾ ਭੋਗ ਪੈਣਾ ਹੈਗਾ ਅੱਠ ਵਜੇ ਪੋਣੇ ਅੱਠ ਵਜੇ ਸਾਡੇ ਸ਼ਲੋਕ ਸ਼ੁਰੂ ਹੋ ਜਾਂਦੇ ਹੈ। ਸ਼ਲੋਕ ਹੁੰਦੇ ਨੇ ਨਾ ਲਾਸਟ ਜਿਹੜੇ ਭੋਗ ਵੇਲੇ। ਹਾਂ ਉਹ ਪੋਣੇ ਅੱਠ ਸ਼ੁਰੂ ਹੋ ਜਾਂਦੇ ਹੈ ਤੇ। ਬਾਬਾ ਜੀ ਦੀ ਮੇਹਰ ਹੈ ਕਿ ਚਲੋ ਉਹ ਸੁਣਨੇ ਬਹੁਤ ਜ਼ਰੂਰੀ ਹੁੰਦੇ ਹੈ। ਅੱਛੇ ਹੁੰਦੇ ਆ ਮਤਲਬ ਹਾਂ ਤੇ ਅਸੀਂ ਲੋਕ। ਤੁਸੀਂ ਸੁਣ ਲਿੱਤੇ ਨਾ ਸਾਰੇ ਬਹਿ ਕੇ ਤੇ ਪੂਰੇ ਅਖੰਡ ਪਾਠ ਦਾ। ਮਿਲ ਜਾਂਦਾ ਫਾਇਦਾ ਮਿਲ ਜਾਂਦਾ ਹੈ।
ਅੱਛਾ।
ਹਾਂਜੀ ਤੇ ਹੁਣ ਪੂਰਾ ਅਖੰਡ ਪਾਠ ਤੇ ਅਸੀਂ ਬਹਿ ਕੇ ਸੁਣ ਨਹੀਂ। ਸਕਦੇ ਦੇਖੋ ਹਨਾ। ਹੋਰ ਕੰਮ ਵੀ ਹੁੰਦੇ ਨੇ।
ਹਾਂਜੀ ਚਲੋ ਇਹ ਠੀਕ ਹੈ ਨਾ ਐ ਸਲੋਕ ਸੁਣਲੋ। ਚਲੋ ਅਹ।
ਹਾਂ ਹਾਂਜੀ ਹਾਂਜੀ ਬਸ। ਜਿੱਦਾਂ ਜਿੱਦਾਂ ਜੋ ਦੱਸ ਦਿੰਦਾ ਅਸੀਂ ਮੰਨ ਲੈਂਦੇ ਹਾਂ ਹੁਣ ਸਾਡੇ ਜਿੱਥੇ ਵੀ ਇੱਦਾਂ ਦੀਆਂ ਗੱਲਾਂ ਕਰਦੇ ਨੇ ਦੱਸਦੇ ਨੇ ਤੇ।
ਬਹੁਤ ਵਧੀਆ ਜੀ ਬਹੁਤ ਵਧੀਆ ਹੈ। ਇਹੀ ਉਹ ਕੰਮ ਆਉਣਾ ਕੁਛ ਨੀ ਜਾਣਾ ਨਾਲ।
ਕਮਾਉਣਾ ਹੀ ਹੈ ਇਹੀ ਕਮਾਉਣਾ ਹੁਣ। ਹੁਣ ਵੀ ਇੱਥੇ ਵੀ ਇਹੀ ਕੰਮ ਆਉਣਾ ਅੱਗੇ ਵੀ ਇਹੀ ਕੰਮ ਆਉਣਾ ਹੈ।
ਹੋਰ ਇਹੀਕੰਮ ਆਉਣਾ ਸਹੀ ਕਹਿ ਰਹੇ ਹੋ।
ਹੋਰ ਤੁਸੀਂ ਇੱਥੇ ਕਿੱਦਾਂ ਕਰਦੇ।
ਹਾਂਜੀ ਸਾਡੇ ਤੇ ਸਾਡੇ ਇੱਥੇ ਤੇ ਹੁੰਦੇ ਆ ਪਾਠ। ਪਰ ਐਵੇਂ ਅਸੀਂ ਜਾਂਦੇ ਨਹੀਂ ਹਾ। ਮੈਂ ਤੇ ਰੋਜ਼ ਨਾਨਕੇ ਘਰ ਚਲੇ ਜਾਈਦਾ ਬਸ ਉੱਥੇ ਹੀ।
ਅੱਛਾ ਅੱਛਾ ਹਾਂ ਤੇ ਉਥੇ ਦੇਖੋ ਸੰਗਤ ਵਿੱਚ ਬੈਠ ਕੇ। ਬੈਠ ਕੇ ਨਾਮ ਜਪ ਲਓ, ਚਾਹੇ ਪਾਠ ਕਰਕੇ ਨਾਮ ਜਪ ਲੋ, ਨਾਮ ਹੀ ਜਪਣਾ ਹੈ।
ਬਸ ਬਸ ਬਸ ਸਾਡੇ ਵੈਸੇ ਦੂਜੇ ਪਾਠ ਹੁੰਦੇ ਆ ਸਾਡੇ ਮੰਗਲਵਾਰ ਦਾ ਮੰਗਲਵਾਰ। ਹੁੰਦਾ ਹੈ। ਸਾਡੇ ਸੁੰਦਰਕਾਂਡ ਦਾ ਪਾਠ ਹੁੰਦਾ ਹੈ ਹਾਂਜੀ ਸ਼ਗਤ ਜੋੋਂ ਪਾਠ ਹੁੰਦਾ ਹੈ।
ਸਾਡੇ ਤੇ ਫੇਰ ਇੱਥੇ ਵੀਰਵਾਰ ਵੀ ਹੁੰਦੇ ਨੇ ਨਾ।
ਹਾਂਜੀ-ਹਾਂਜੀ ਸਾਡੇ ਉਹ ਹੋਰ ਰਿਹਾ ਹੈ, ਦੋ ਸਾਲ ਹੋ ਗਿਆ। ਉਸ ਨੂੰ ਸ਼ੁਰੂ ਹੋਏ ਹੋਏ, ਦੋ ਸਾਲ ਤੋਂ ਕੋਈ ਸਕਿਪ ਨਹੀਂ ਕੋਈ ਮੰਗਲਵਾਰ ਸਕਿਪ ਨਹੀਂ ਹੋਇਆ।
ਚਲੋ ਅੱਛਾ-ਅੱਛਾ ਚਲੋ ਰੱਬ ਦਾ ਨਾਮ ਹੀ ਜਪਣਾ ਤੇ।
ਰੱਬ ਤੇ ਇੱਕੋ ਹੀ ਹੈ ਬਸ ਉਹੀ ਹੈ ਨਾਮ ਹੀ ਅਲੱਗ-ਅਲੱਗ ਨੇ ਭਾਵੇਂ ਜਿਵੇਂ ਮਰਜੀ ਲੈਲੋ। ਨਾ ਹੀ ਲੈਣਾ ਹੁੰਦਾ ਨਾ।
ਹਾਂਜੀ।
ਬਸ ਸਭ ਚੀਜ਼ਾਂ ਦਾ।
ਇੱਕੋ ਹੀ ਮਿਲਣਾ ਜੀ ਇੱਕੋ ਹੀ ਮਿਲਣਾ ਬਸ ਹੀ ਥੋੜ੍ਹੀ ਹੈ, ਆਪਣੀ ਸ਼ਾਂਤੀ। ਵਾਸਤੇ ਵੀ ਇਹ ਦੇਖੋ ਜਰੂਰੀ ਹੈ, ਚੌਵੀ ਘੰਟਿਆਂ ਦੇ ਵਿੱਚ ਅਸੀਂ ਦਸ ਮਿੰਟ।
ਬਸ-ਬਸ ਇੱਕ ਦੋ ਘੰਟੇ ਜੋ ਅਸੀਂ ਦੇ। ਦਿੰਨੇ ਆ ਨਾ ਕਹਿੰਦੇ ਪਤਾ ਨਹੀ ਕੀ ਮਿਲ।
ਹੂੰ-ਹੂੰ, ਮਿਲ ਗਿਆ ਬਹੁਤ ਸਕੂਨ ਪਰ ਐਵੇਂ ਕਿ। ਹਾਂ ਦੇਖੋ ਲੇਕਿਨ ਇਹਵੇਂ ਨਾ ਕਿ, ਆਪਣੇ ਦਿਲ ਦੀ ਸ਼ਾਂਤੀ। ਕਰਨ ਵਾਸਤੇ ਕਿ ਦਿਲ ਸ਼ਾਂਤ ਰਹੇ ਮਨ। ਸ਼ਾਂਤ ਰਹੇ ਹੋਰ ਪਾਸਿਆਂ ਵੱਲ ਨਾ ਦੌੜੇ ਹਨਾ ਉਹਦੇ ਵਾਸਤੇ ਤੇ। ਸ਼ਾਂਤ ਵਿੱਚ ਆਪਣਾ ਨਾਮ ਜਪੋ। ਉਹ ਆਪਣਾ ਖੁਸ਼ ਰਹੋਗਾ, ਬਸ ਇਹ ਕਿਉਂ ਕਿਸੇ ਦੇ ਬਾਰੇ ਕੁਛ ਫਾਲਤੂ ਸੋਚ ਕੇ। ਪਰੇਸ਼ਾਨ ਹੋਣਾ ਨਾ।
ਬਸ ਬਸ ਬਹੁਤ ਜ਼ਰੂਰੀ ਵੀ ਅੱਜ ਦੇ ਟੈਮ ਤੇ ਅੱਜ-ਕੱਲ੍ਹ ਟੈਂਸ਼ਨਾਂ ਇੰਨੀਆਂ ਸਭ ਕੁੱਛ ਹੈ। ਤੇ ਬੰਦਾ ਪੂਜਾ ਪਾਠ ਵਿਚ ਲੱਗਾ ਰਹੇ ਸਹੀ ਰਹਿੰਦਾ।
ਹੋਰ ਕੀ ਮਿਲਣਾ ਕੀ ਹੈ, ਜੋ ਮਿਲਣਾ ਉੱਧਰੋਂ ਹੀ ਮਿਲਣਾ ਹੈ ਸਾਨੂੰ ਹੋਰ ਕਿਥ ਕਿਸੇ ਪਾਸੇ ਕੁਛ ਨੀ ਮਿਲਣਾ ਜਿੰਨਾ ਜਪ ਲਾਂਗੇ ਉਹਨਾਂ ਸਾਡਾ ਫਾਇਦਾ ਹੈ, ਕਿਸੇ ਦਾ ਫਾਇਦਾ ਨਹੀਂ ਹੈ ਇਹਦੇ ਵਿੱਚ ਅੱਜ ਵੀ ਸਾਡਾ ਅਗਲੇ ਜਨਮ ਵਿੱਚ ਵੀ ਸਾਡਾ ਹੋ ਕਹਿੰਦੇ ਨਾ ਬਾਬਾ ਜਾ। ਕਹਿੰਦੇ ਨਾ ਲੋਕ ਸੁਖੀਏ ਪਰ ਲੋਕ ਸੁਹੇਲੇ ਲੋਕ ਇਹ ਲੋਕ ਜਿੱਥੇ ਅਸੀਂ ਜੀ ਰਹੇ ਹਾਂ। ਪਰਲੋਕ ਉਹ ਜਿੱਥੇ ਅਸੀਂ ਮਰ ਕੇ ਦੂਜੇ ਜਨਮ ਵਿੱਚ ਜਾਣਾ ਦੂਜੇ, ਤੇ ਸਾਡੇ ਦੋਨੋ ਲੋਕ ਸੁਹੇਲੇ ਹੋ ਜਾਂਦੇ ਐ।
ਹਾਂਜੀ,
ਹਾਂਜੀ, ਬੜਾ ਫ਼ਾਇਦਾ ਮਿਲਦਾ ਪਾਠ ਸੁਣਨ ਦਾ ਦਾ ਆਪਣੇ ਆਪ ਆਪਣੇ ਵਿਚਾਰ ਆਪਣਾ ਦਿਮਾਗ ਪਤਾ ਚੇਂਜ ਹੋ ਜਾਂਦਾ।
ਹਾਂਜੀ-ਹਾਂਜੀ, ਸਹੀ ਕਹਿ ਰੋ ਆਪ?
ਹਾਂ,
ਚਲੋ ਅੱਛੀ ਸੀਖ ਮਿਲੀ ਹੈ, ਹਾਂਜੀ-ਹਾਂਜੀ ਸਭ ਵਧੀਆ।
ਚਲੋ ਓਕੇ ਜੀ ਓਕੇ,